ਹੈਲੋ
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਹੋਰ ਠੀਕ ਹੋ।
ਹਾਂਜੀ ਵਧੀਆ, ਤੁਸੀਂ ਸੁਣਾਓ ਕੀ ਕਰਦੇ ਪਏ ਸੀ?
ਹੈਲੋ।
ਕੁਛ ਨੀ, ਹੁੰਣੇ ਰੋਟੀ ਖਾਦੀ।
ਹਾਂਜੀ, ਮੈਂ ਕਿਹਾ ਤੁਸੀਂ ਸੁਣਾਓ ਕੀ ਕਰਦੇ ਪਏ ਸੀ?
ਬਸ ਕੁਛ ਨੀ, ਬੈਠੇ ਹੋਏ ਸੀ, ਉਹਨੇ ਰੋਟੀ ਖਾਧੀ ਸੀ।
ਅੱਛਾ- ਅੱਛਾ, ਅਸੀਂ ਵੀ ਬਸ ਰੋਟੀ ਖਾ ਕੇ ਹਟੇ ਸੀਗੇ ਨਿਆਣੇ ਤੰਗ ਕਰਦੇ ਪਏ ਸੀਗੇ।
ਅੱਛਾ, ਕੀ ਬਣਾਇਆ ਸੀ।
ਬਸ ਅੱਜ, ਅਸੀਂ ਛੋਲੇ ਬਣਾਏ ਸੀਗੇ ਤੇ ਬੱਚੇ ਕਹਿੰਦੇ ਅੱਜ ਛੋਲੇ ਖਾਣੇ ਆ, ਤੇ ਛੋਲੇ ਬਣਾ ਲੇ ਫੇਰ।
ਅੱਛਾ।
ਬਸ ਤੂੰ
ਔਰ, ਬੱਚਿਆਂ ਨੂੰ ਬਸ, ਟਿਊਸ਼ਨ ਭੇਜਣਾ ਸੀਗਾ, ਫੇਰ ਉਹਦੀ ਤਿਆਰੀ ਚ ਫੇਰ, ਆਪਣਾ ਰੋਟੀ ਖਾਂਦੇ ਆ ਨਾ, ਟਿਊਸ਼ਨ ਦਾ ਟੈਮ ਹੋ ਜਾਂਦਾ ਹੈ।
ਹਾਂਜੀ- ਹਾਂਜੀ।
ਬੱਚਿਆਂ ਨਾਲ ਤੇ ਬੜਾ ਕਰਨਾ ਪੈਂਦਾ, ਕਪ੍ਰੋਮਾਈਜ਼, ਸਾਰਾ ਦਿਨ ਲੱਗੇ ਰਹੋ, ਹਾਂਜੀ--ਹਾਂਜੀ।
ਹੂ, ਹੋਰ ਬਸ ਵਧੀਆ।
ਹੋਰ ਤੁਹਾਡੀ ਸਟੱਡੀ ਕਿੱਦਾਂ ਦੀ ਚੱਲਦੀ ਪਈ, ਵਧੀਆ।
ਵਧੀਆ ਚੱਲਦੀ ਪਈ, ਹਾਂਜੀ।
ਹਨਜੀ, ਤੁਸੀਂ ਕਿੰਨੀ ਵੀਂ ਕਲਾਸ ਚ ਪੜ੍ਹਦੇ ਹੋ।
ਮੈਂ ਟੈਂਨਥ ਵਿੱਚ।
ਹਾਂਜੀ, ਤੇ ਹੋਰ ਆਪਣਾ ਪੜ੍ਹਾਈ ਵੱਲ ਧਿਆਨ ਦਿੰਦੇ ਹੋ ਕਿ ਨਈ।
ਹਾਂਜੀ- ਹਾਂਜੀ ਦੇਨੇ ਹਾਂ।
ਹਾਂਜੀ, ਹੋਰ ਸੁਣਾਓ? ਹੋਰ, ਤੁਸੀਂ ਕਿਤੇ ਘੁੰਮਣ ਨੀ ਗਏ ਐਤਕੀ।
ਅਸੀ, ਰਿਸ਼ੀਕੇਸ਼ ਤੇ ਹਰਿਦੁਆਰ ਗਏ ਸੀ।
ਅੱਛਾ, ਕਿੱਦਾਂ ਦਾ ਰਿਹਾ ਵਧੀਆ ਸੀਗਾ ਟੂਰ, ਮੌਸਮ ਕਿੱਦਾਂ ਸੀਗਾ ਉੱਥੇ।
ਸਹੀ ਸੀ, ਹੈਗੀ ਸੀ। ਹੈਲੋ- ਹੈਲੋ।
ਹਾਂਜੀ- ਹਾਂਜੀ ਬੋਲੋ।
ਹਰਿਦੁਆਰ ਤੇ ਗਰਮੀ ਹੈਗੀ ਸੀ। ਰਿਸ਼ੀ ਅਸੀਂ ਜਦੋਂ ਗਏ ਸੀ, ਉੱਥੇ ਬਰਸਾਤ ਆ ਗਈ।
ਅੱਛਾ, ਚਲੋ ਵਧੀਆ ਸੀਗਾ ਮੌਸਮ ਹੈਨਾ, ਘੁੰਮ ਆਏ ਦਿਲੋਂ ਤੁਸੀਂ।
ਹਾਂਜੀ- ਹਾਂਜੀ। ਇੱਕ ਦਿਨ, ਇੱਕ ਦਿਨ ਵਾਸਤੇ ਗਏ ਸੀ। ਮਜ਼ਾ ਤੇ ਆਇਆ ਨੀ ਜਿਆਦਾ, ਇੱਕ ਦਿਨ ਵਾਸਤੇ ਕੀ ਜਾਵੇ ਬੰਦਾ।
ਹਾਂਜੀ, ਇਹ ਤੇ ਹੈ ਜਿੱਦਾਂ ਉੱਥੇ ਹਰਿਦੁਆਰ ਪਾਣੀ ਵਾਲਾ ਏਰੀਆ ਹੈਨਾ, ਉੱਥੇ ਤੇ ਥੋੜੇ ਦਿਨ ਜ਼ਿਆਦਾ ਦਿਨ ਲਗਾ ਕੇ ਮਜ਼ਾ ਆਦਾ ਹੈ। ਏਦਾਂ ਇੱਕ ਦਿਨ 'ਚ ਆਨ ਜਾਨਾ ਬੰਦੇ ਨੂੰ ਥਕਾਵਟ ਵੀ ਬੜੀ ਹੋ ਜਾਂਦੀ ਏ ਇਸ ਕਰਕੇ ਥੋੜਾ ਦੋ, ਦੋ-ਤਿੰਨ ਦਿਨ ਤੇ ਓਥੇ ਲੈ ਕੇ ਜਾਣੇ ਈ ਪੈਂਦੇ ਐ ਮਤਲਬ ਇੰਨੀ ਛੇਤ, ਏੱਕ ਦਿਨ 'ਚ ਨੀ ਗੱਲ ਬਣ
ਹਾਂਜੀ।
ਓਥੇ ਤਾਂ ਵੈਸੇ ਵੀ ਹੋਰ ਵੀ ਧਾਰਮਿਕ ਮੰਦਰ ਵੀ ਹੈਗੇ ਬੜੇ ਘੁੰਮਨ ਵਾਲੇ ਬੰਦਾ ਓ ਵੀ ਘੁੰਮ ਲੈਂ
ਹਾਂਜੀ-ਹਾਂਜੀ।
ਓ ਵੀ ਤੇ ਬੰਦਾ ਟ੍ਰਾਏ ਕਰ ਲੈਂਦਾ ਨਾਲੇ ਹੋਰ ਕੁਛ ਓਥੇ ਦਾ ਖਾਨਾ ਪੀਨਾ ਵੀ ਡਿਫ ਰੈਂਟ ਹੋ ਗਿਆ। ਬਥੇਰੀਆਂ ਚੀਜਾਂ ਓਥੇ ਦੇਖਨ ਵਾਲੀਆਂ ਰਿਸ਼ੀ ਕੇਸ਼ ਵੀ, ਲਕਸ਼ਮਣ ਝੂਲਾ ਔਰ ਰਾਮ ਝੂਲਾ ਹੈਗਾ। ਹਾਂਜੀ।
ਹਾਂਜੀ-ਹਾਂਜੀ, ਬਸ ਇੱਕ ਦਿਨ ਵਿੱ ਚ ਕਿਤੇ ਘੁੰਮਿਆ ਜਾਨ ਫੇਰ।
ਨਈ-ਨਈ ਏੱਕ ਦਿਨ ਵਿੱਚ ਨੀ ਘੁੰਮਿਆ ਜਾਂਦਾ ਓ ਫੇਰ ਔਖਾ ਹੋ ਜਾਂਦੈ। ਫੇਰ ਇੱਕ ਦਿਨ ਦੇਨੰ ਦਾ ਨਾ ਸਾਰੇ ਪਾਸੇ ਜਾਓ ਨਾ ਫੇਰ ਥਕਾਵਟ ਵੀ ਬੜੀ ਜਾਦਾ ਹੋ ਜਾਂਦੀ ਆ।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
ਫੇਰ ਨਾਲ ਫੇਰ ਬੱਚੇ ਛੋ ਟੇ ਹੋਣ ਤੇ ਓ ਹੋਰ ਜਾਦਾ ਮੁਸ਼ਕਿਲ ਐ ਫੇਰ ਬੱਚਿਆਂ ਨੂੰ ਚੱਕ ਕੇ ਲਿਔਣਾ ਜਾਣਾ ਓ ਵੀ ਬੜਾ ਔਖਾ ਏਆ।
ਕਿਓਂਕਿ ਇੱਦਾਂ ਦੀਆਂ, ਐ ਐਦਾਂ ਦੀਆਂ ਜਗ੍ਹਾ ਤੇ, ਤੇ ਪੈਦਲ ਜਾਣਾ ਔ ਖਾ ਈ ਐ। ਨਾਲੇ ਤਾਂ ਤੁਸੀ ਕੇਂਦੇ ਸੀ ਅਸੀ ਐਦ ਅਨੰਦਪੁਰ ਸਾਬ ਬੀ ਜਾਣਾ ਓਥੇ ਨੀ ਫੇਰ ਸਲਾ ਬਣੀ ਤੁਆਡੀ। ਹੈਲੋ।
ਹਾਂਜੀ, ਫੇਰ ਜਲਦੀ-ਜਲਦੀ ਕਰਦੇ ਨੇ ਸਾਰੇ।
ਹਾਂਜੀ ਓ ਤੇ ਹੈ ਫਿਰ, ਬੱਚਿਆਂ ਨਾਲ ਫਿ ਇਦਾਂ ਈ ਆ। ਨੀ ਤੁਸੀ ਕੇਂਦੇ ਪੇ ਸੀ ਅਨੰਦਪੁਰ ਜਾਣਾ ਘੁੰਮਣ, ਓਥੇ ਨੀ ਜਾਣਾ ਤੁਸੀ? ਹਾਂਜੀ, ਸਲਾ ਨੀ ਬਣਾਈ ਅਨੰਦਪੁਰ ਦੀ ਮੈਂ ਕਿਆ। ਹੈਲੋ? ਹੈਲੋ? ਹੈਲੋ, ਆਵਾਜ਼ ਨੀ ਆਂਦੀ ਪਈ?
। ਚਾਈਏ ਕੈਂਦੇ ਨਈ ਵੈਸੇ ਸੁਨਦੇ ਪਏ ਸੀ।
ਹਾਂਜੀ।
ਘਰ ਦੇ ਜਾਨ ਸੀ ਜਾਨ ਹੈਲੋ।
ਚਲੋ ਵਧੀਐ ਬਨਾ ਲੋ ਸਲਾ। ਹੋਰ ਕੀ ਮਜਾ ਆਂਦਾ ਨਾਲੇ ਗੁਰਦੁਆ ਹਾਂਜੀ ਹੁਣ ਆਂਦੀ ਪੀ ਤੁਆਡੀ ਕਲੀਅਰ ਤੁਸੀ ਜੜਾ ਬਾਰ ਆ ਕੇ ਗੱਲ ਕਰ ਲੋ।
ਹਾਂਜੀ।
ਫੇ ਜਿਆਦਾ ਕਲੀਅਰ ਆਵਾਜ ਆਜੇਗੀ।
ਹਾਂ। ਹੈਲੋ। ਹੈਲੋ? ਹੈਲੋ? ਹੈਲੋ? ਹੈਲੋ